ਹੈਲੋ, ਸਤਿ ਸ਼੍ਰੀ ਅਕਾਲ ਦੀਦੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
ਬਸ ਵਧੀਆ, ਤੁਸੀਂ ਦੱਸੋ ਕਿਵੇਂ ਓ?
ਵਧੀਆ-ਵਧੀਆ ਜੀ ਹੋਰ ਬਸ ਵਧੀਆ ਜੀ ਬ ਇਹ ਖੇਡਦੇ ਸੀਗੇ ਬਾਹਰ ਤੇ ਤਾਂ ਕਰਕੇ ਉਹਨਾਂ ਦੇ ਅੱਗੇ-ਪਿੱਛੇ ਪਿੱਛੇ ਜਾ ਰਹੀ ਸੀਗੀ।
ਅੱਛਾ ਅੱਛਾ, ਨਈਂ ਨਈਂ ਵਧੀਆ ਹੋਰ ਨਾਲੇ ਅੱਜ-ਕੱਲ੍ਹ ਬੱਚਿਆਂ ਦਾ ਐਜੂਕੇਸ਼ਨ ਇਹੋ ਜਿਹਾ ਚੱਲ ਰਿਹਾ ਐ ਕਿ ਬੱਚਿਆਂ ਤੋਂ ਤੇ ਕਿੰਨਾ ਧਿਆਨ ਦੇਣਾ ਪੈਂਦਾ ਐ।
ਹਾਂਜੀ ਹਾਂਜੀ, ਬੋਤ ਬੱਚਿਆਂ ਦਾ ਉਹ ਐ ਨਾ ਵੀ ਮਾਹੌਲ ਬੋਤ ਖ਼ਰਾਬ ਹੋਇਆ ਪੰਜਾਬ ਦੇ ਵਿੱਚ।
ਅੱਛਾ ਅੱਛਾ ਤੇ ਪੜ੍ਹਾਈ ਕਿਵੇਂ ਚੱਲਦੀ ਪਈ ਐ ਬੱਚਿਆਂ ਦੀ ਕਿਵੇਂ ਮਤਲਬ
ਬੱਚਿਆਂ ਦੀ ਪੜ੍ਹਾਈ ਵਧੀਆ ਜੇ ਅਹ ਮ ਮਤਲਬ ਕਿ ਛੁੱਟੀਆਂ ਮਿਲੀਆਂ ਹੋਈਆਂ ਨੇ ਹੁਣ ਜੂਨ ਦੀਆਂ ਗਰਮੀ ਬਹੁਤ ਤੇਜ਼ ਆ ਨਾ।
ਹਾਂਜੀ ਹਾਂਜੀ।
ਤੇ ਉਹਦਾ ਕਰਕੇ ਛੁੱਟੀਆਂ ਮਿਲੀਆਂ ਹੋਈਆਂ ਇੱਕ ਮਹੀਨੇ ਦੀਆਂ ਤੇ ਜੇ ਗਰਮੀ ਜ਼ਿਆਦਾ ਹੋ ਗੀ ਫੇਰ ਇਹਨਾਂ ਨੂੰ ਥੋ ੜੀਆਂ ਵੱਧ ਵੀ ਜਾਂਦੀਆਂ ਨੇ ਡੇਢ ਮਹੀਨੇ ਜਾਂ ਦੋ ਮਹੀਨੇ ਤੱਕ ਵੀ ਚਲੀਆਂ ਜਾਂਦੀਆਂ।
ਅੱਛਾ ਅੱਛਾ।
ਨਈ ਤਾਂ ਫਿਰ ਮਤਲਬ ਇੱਕ ਜੁਲਾਈ ਨੂੰ ਸਕੂਲ ਲੱਗ ਜਾਣਾ ਇਹਨਾਂ ਦਾ, ਇਹਨਾਂ ਨੂੰ ਹੋਲੀਡੇ ਬਰਕ ਕਿ ਬੋਤ ਜ਼ਿਆਦਾ ਘਰ ਦਾ ਕੰਮ ਦੇ ਕਰਣਾ ਛੁੱਟੀਆਂ ਦਾ ਤੇ ਹਾਂਜੀ। ਹਾਂਜੀ, ਇਹਦੇ ਵਿੱਚ ਸਕ੍ਰੈਪ ਬੁੱਕ ਹਂ, ਸਕ੍ਰੈਪ ਬੁੱਕ ਹੋ ਗਈ। ਚਾਰਟ ਹੋ ਗਏ, ਸਨੀ ਕਾਫੀ ਇਹ ਹੈਗੇ ਆ ਮਤਲਬ ਬਚ
ਉਹ ਤੇ ਬੱਚਿਆਂ ਨੂੰ ਘੱਟ ਹੀ ਤੇ ਉਹ ਮਾਪੇ ਦੇ ਉੱਤੇ ਜ਼ਿਆਦਾ ਈ ਉਹ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਦੇਖੋ ਬਈ ਬੱਚਾ ਜਦ ਤੱਕ ਸੱਤਵੀਂ ਅੱਠਵੀਂ ਤੱਕ ਨਈਂ ਜਾਏਗਾ ਤਦ ਤੱਕ ਬੱਚਾ ਖੁਦ ਨਈਂ ਕਰ ਪਾਏਗਾ ਕੁੱਛ ਵੀ। ਪ੍ਰੋਜੈਕਟ ਵਗੈਰਾ ਹੁਣ ਤੇ ਪ੍ਰੋਜੈਕਟ ਵਗੈਰਾ ਵੀ ਮਾਪ ਪੇਨ ਵੀ ਕਰਨੇ ਹੈ ਕਿ ਨੀ ਤੇ ਉਹ ਗੱਲ ਹੋ ਜਾਂਦੀ ਐ। ਓਹੀ ਉਓ ਨਾਲੇ ਇੱਥੇ ਇੱਥੇ ਤੇ ਜੂਨ ਤੋਂ ਹੀ ਸਕੂਲ ਸਟਾਰਟ ਹੋ ਜਾਂਦੇ। ਤੇ ਮੇਰੀ ਤੇ ਗੁੜੀਆ ਹੁਣ ਸਕੂਲ ਜਾਂਦੀ ਪਈ ਐ ਜੂਨ ਤੋਂ ਹੀ ਸਕੂਲ ਸਟਾਰਟ ਹੋ ਜਾਂਦੇ ਨੇ ਬਸ ਸਕੂਲ ਜਾਂਦੀ ਪਈ ਐ ਉੱਥੇ ਦੀ ਵੀ ਬਸ ਅਹ ਹਫ਼ਤੇ ਦੇ ਵਿੱਚ ਇੱਕ ਦਿਨ। ਅ ਮਿਲ ਜਾਂਦਾ ਹੋਮਵਰਕ ਜਿੱਦਾਂ ਅ ਫਰਾਈਡੇ ਹੈਗਾ ਨਾ ਤਦ ਮਿਲ ਜਾਂਦਾ ਸ਼ੁੱਕਰਵਾਰ ਤੇ ਸ਼ਨਿਸ਼ਰਵਾਰ ਰਵਿਵਾਰ ਛੁੱ ਛੁਟੀ ਹੁੰਦੀ ਐ ਤੇ ਉਹ ਬਸ ਇੱਕ ਵਾਰ ਹਫ਼ਤੇ ਚ ਹੋਮਵਰਕ ਮਿਲ ਜਾਂਦਾ ਹੈ ਔਰ ਪ੍ਰੋਜੈਕਟ ਵਗੈਰਾ ਸਾਰੇ ਸਕੂਲ ਵਿੱਚ ਹੀ ਕਰਾਉਂਦੇ ਟੀਚਰ ਆਪਣੀ ਅੱਖਾਂ ਦੇ ਸਾਹਮਣੇ। ਕਿ ਬੱਚੇ ਬੱਚਾ ਖੁਦ ਕਰੇ।
ਨਈਂ ਬਧੀਆ ਵਧੀਆ।
ਹੈ ਕਿ ਨ੍ਹੀਂ। ਕਿਉਂਕਿ ਦੇਖੋ ਅਗਰ ਘਰ ਤੋ ਕਰਕੇ ਜਾਏਗਾ ਨਾ ਤੇ ਪੇਰੈਂਟਸ ਦਾ ਤਾਂ ਹੱਥ ਲੱਗੇਗਾ ਈ ਲੱਗੇਗਾ। ਹਲੇ ਬੱਚੇ ਤਾਂ ਛੋਟੇ ਈ ਹੁਣੇ ਇੰਨੇ ਵੱਡੇ ਤੇ ਹੁਣੇ ਨੀ ਕਿ ਸਾਤਵੀਂ ਆਠਵੀਂ ਕਲਾਸ ਵਿੱਚ ਹੁਣੇ।
ਹਾਂ ਇੱਕ ਨੀ ਫਸਟ ਦੇ ਵਿੱਚ ਆ ਨਾ ਉਹਨੂੰ ਤਾਂ ਕਿੱਥੇ ਆਉਂਦਾ ਸਾਰਾ ਆਪ ਵਰਕ ਕਰਨਾ।
ਉਹੀ ਓਈ ਉਈ, ਓਈ ਓਈ ਓਈ, ਉਹ ਸਕੂਲ ਵਾਲੇ ਸਿਰਫ ਪੇਰੈਂਟਸ ਨੂੰ ਹੀ ਦੇ ਦਿੰਦੇ ਨਾਲੇ ਬੱਚਿਆਂ ਤੇ ਅੱਜ-ਕੱਲ੍ਹ ਬਰਡਨ ਵੀ ਬਹੁਤ ਪਾਇਆ ਹੋਇਆ।
ਹਾਂਜੀ ਬਾਕੀ ਐ ਜਿਹੜੇ ਕੁਛ ਲਿਖਣਾ ਹੁਣ ਇਏਡੇ ਏਡੇ ਅਫਸਰਾਂ ਦੇ ਵਿ ਉਹ ਬੱਚੇ ਤੋਂ ਨਹੀਂ ਲਿਖਿਆ ਜਾਂਦਾ
ਹਾਂਜੀ
ਤੇ ਉਹ ਸਾਰਾ ਫੇਰ ਬਾਜ਼ਾਰ ਦੇ ਵਿੱਚ ਲਿਆਣਾ ਪੈਂਦਾ ਵਾ ਜਿਵੇਂ ਸਕੇਲ ਟਾਈਪ ਹੋ ਗਏ ਕੁਛ ਵੀ ਅੱਖਰਾਂ ਵਾਲੇ ਹੇਣਾ ਤੇ ਖ਼ਰਚਾ ਵੀ ਬਹੁਤ ਜ਼ਿਆਦਾ ਬੱਚਿਆਂ ਨੂੰ ਹੋ ਜਾਂਦਾ ਫਿਰ ਸਕੇਲ ਵੀ ਨੀ ਵਰਤਣਾ ਆਉਂਦਾ ਨਾ ਬੱਚੇ
ਨਾਲੇ ਅੱਜ ਕੱਲ੍ਹ ਦਾ ਸਕੂਲ ਦਾ ਐਜੂਕੇਸ਼ਨ ਸਿਸਟਮ ਇਹੋ ਜਿਹਾ ਹੋ ਗਿਆ ਨਾ ਬੱਚਿਆਂ ਦਾ ਕਿ ਉਸੇ ਨਾ ਬਸ ਹੋਮਵਰਕ ਦਇ ਜਾਂਦੇ ਨੇ ਪੜ੍ਹਾਈ ਹੀ ਜਾਂਦੇ ਨੇ ਇਹ ਨਹੀਂ ਦੇਖਦੇ ਬੱਚਿਆਂ ਨੂੰ ਕੀ ਆਉਣਾ ਚਾਹੀਦਾ ਕੀ ਨਹੀਂ ਜਿਵੇਂ ਕਿ ਬੱਚਿਆਂ ਨੂੰ ਬਾਹਰ ਦੇ ਜਿਹੜੇ ਬੱਚੇ ਹੈਗੇ ਨੇ ਉਹ ਉਹਨਾਂ ਨੂੰ ਅੱਠਵੀਂ ਨੌਵੀਂ ਤੱਕ ਕੋਈ ਬੱਚ ਬੱਚਿਆਂ ਨੂੰ ਨਾ ਪੜ੍ਹਾਈ ਦੀ ਟੈਨਸ਼ਨ ਨਹੀਂ ਉੱਥੇ ਪਲੇਅ ਗਰੁਪ ਹੈਗਾ ਏ ਅੱਠਵੀਂ ਨੌਵੀਂ ਤੱਕ ਹੈਗੀ ਨਹੀਂ ਉੱਥੇ ਪੜ੍ਹਾਈ ਦਾ ਕੋਈ ਬਰਡਨ ਨੀ ਅਠਵੀ ਨੌਵੀਂ ਤੱਕ ਉਹਨਾਂ ਨੂੰ ਪਤਾ ਬੱਚੇ ਹਲੇ ਗਰੋ ਹੋ ਰਿਹਾ ਐ ਬੱਚੇ ਦਾ ਬ੍ਰੇਨ ਗਰੋ ਹੋ ਰਿਹਾ ਇੰਨਾ ਹੋਮਵਰਕ ਇੰਨੀ ਪੜ੍ਹਾਈ ਨਹੀਂ ਦਿੰਦੇ ਨੇ ਉੱਥੇ
ਜੀ ਇਹੀ ਸੋਚਦੀ ਸੀ ਨਾ ਜਿਵੇਂ ਹੁਣ ਅਸੀਂ ਛੋਟੇ ਹੁੰਦੇ ਸੀ ਤਾਂ ਫਸਟ ਕਲਾਸ ਦੇ ਵਿੱਚ ਮੈਂ ਕਿਹਾ ਸਟਾਰਟ ਇਹ ਏ ਬੀ ਸੀ ਜਾਂ ਉ ਅ ਹੁੰਦਾ ਹੁੰਦਾ ਸੀਗਾ ਤੇ ਇਹਨਾਂ ਨੂੰ ਇੰਗਲਿਸ਼ ਦੇ ਸਟੈਂਸ ਵੀ ਬਣਾਉਣੇ ਆ ਗਦੇ ਆ ਬੱਚਿਆਂ ਨੂੰ ਫਸਟ ਵਾਲਿਆਂ ਨੂੰ
ਹਾਂ ਅੱਜ ਕੱਲ੍ਹ ਤੇ ਇੰਨਾ ਮਤਲਬ ਗਰੋ ਕਰ ਰਹੇ ਐ ਉਹਨਾਂ ਐਜੂਕੇਸ਼ਨ ਸਿਸਟਮ ਬੱਚੇ ਬਸ ਭੱਜ ਰਹੇ ਨੇ ਉਹਨਾਂ ਨਾਲ ਉਹ ਆਰਾ ਦੇਣੇ ਲੇਕਿਨ ਬਾਹਰ ਦੇ ਦੇਸ਼ਾਂ ਚ ਇਹੀ ਹੈ ਕਿ ਪੜਾਈ ਘੱਟ ਤੇ ਉਨਾਂ ਨੂੰ ਨਾ ਇਹ ਜਿਆਦਾ ਸਿਖਾਉਂਦੇ ਨੇ ਉਹ ਜਿੱਦਾਂ ਕਿ ਐਕਟੀਵਿਟੀ ਤੁਸੀਂ ਆਪਣਾ ਕੰਮ ਖੁਦ ਕਰ ਲਓ ਜੀ ਸਕੂਲ ਤੋਂ ਆਏ ਆਪਣੇ ਆਪਣੀ ਜਗਹਾ ਤੇ ਰੱਖੋ ਆਪਣੀ ਰੋਟੀ ਪਾਣੀ ਛਕੋ ਆਪਣੀ ਚੀਜ਼ਾਂ ਜਗਾ ਤੇ ਰੱਖੋ ਖੁਦ ਡਿਸਿਪਲਿਨ ਨਾਲ ਬੈਠੋ ਉੱਠੋ ਘਰ ਦੇ ਇੱਕ ਅੱਧੇ ਕੰਮ ਕਰ ਹੈ ਕਿ ਨਹੀਂ ਇਸ ਬੱਚੇ ਉੱਥੇ ਦੇ ਮਤਲਬ ਤੁਸੀਂ ਅੱਠ ਸਾਲ ਸਾਲ ਦੇ ਬੱਚੇ ਦੇਖੋਗੇ ਨਾ ਬਹੁਤ ਵਧੀਆ ਕਰਦੇ ਉੱਥੇ ਦੇ
ਹਾਂਜੀ
ਗੱਲ ਇੰਡੀਆ ਚ ਨਹੀਂ ਹੈਗੀ ਐ ਇੰਡੀਆ ਚ ਇਵੇਂ ਹੈ ਕਿ ਬਸ ਮਾਵਾਂ ਬ ਬੱਚਿਆਂ ਨੂੰ ਖਾਣਾ ਦੇ ਦਿੰਦੀ ਆ ਬੱਚਿਆਂ ਦਾ ਤੇ ਬਡਨ ਈ ਇਨ੍ਹਾਂ ਹੈ ਪੜ੍ਹਾਈ ਦਾ ਤੇ ਫੇਰ ਮਾਵਾਂ ਖਾਣਾ ਦੇ ਦਿੰਦੀ ਹੈ ਹਰ ਚੀਜ਼ ਮਾਵਾਂ ਹੱਥ ਚ ਦੇ ਦਿੰਦੀ ਹੈ ਤੇ ਫੇਰ ਉਹੀ ਗੱਲ ਐ ਬ ਬੱਚੇ ਤਾਂ ਇਸ ਤਰ੍ਹਾਂ ਹੀ ਸਿੱਖ ਰਹੇ ਨੇ ਕਰ ਰਹੇ ਨੇ
ਹਾਂਜੀ ਹਾਂਜੀ
ਇਹ ਗੱਲ ਹੋ ਗਈ ਏ
ਬਾਕੀ ਬੱਚਿਆਂ ਨੂੰ ਔਨਲਾਈਨ ਸ਼ੁਰੂ ਕਰਤਾ ਨਾ ਮੋਬਾਇਲ ਅਤੇ ਜਿਹੜਾ ਵੀ ਕੰਮ ਦਿੰਦੇ ਆ ਮੋਬਾਈਲ 'ਤੇ ਹਾਂਜੀ ਤੇ ਬਰਕ ਪਾ ਦਿੰਦੇ ਆ ਜਿਵੇਂ ਛੁੱਟੀਆਂ ਦੇ ਵਿੱਚ
ਹਾਂ ਹਾਂ ਇੱਕ ਗੱਲ ਇਹ ਹੈਗੀ ਐ ਕਿ ਓਨਲਾਈਨ ਜਿਹੜਾ ਵਰਕ ਹੈਗਾ ਐ ਨਾ ਉਹ ਬੜਾ ਹੀ ਮਤਲਬ ਨਾ ਗਲਤ ਹੈਗਾ ਕਿਉਕਿ ਬੱਚਾ ਨਾ ਔਨਲਾਈਨ ਨਾ ਇੰਨਾ ਫੋਕਸ ਨਹੀਂ ਕਰ ਪਾਉਂਦਾ ਸਾਹਮਣੇ ਬਹਿ ਕੇ ਗੱਲ ਕਰਨ ਵਾਸਤੇ ਬੱਚਾ ਇੰਟਰਸਟ ਨਹੀਂ ਦਿਖਾਦਾ ਉਹੀ ਅਗਰ ਇਹ ਚੀਜ਼ ਕਲਾਸ ਵਿੱਚ ਹੋਏ ਨਾ ਤੇ ਬੱਚਾ ਇੰਟਰਸਟ ਦਿਖਾਉਦਾ ਹੈ ਟੀ ਰ ਦੇ ਸਾਮਣੇ ਓ ਬੈੱਦਾ ਭਲੇ ਡਰ ਦ ਡਰ ਦੇ ਮਾਰੇ ਬੈਠੇ ਐ ਇਸ ਤਰ੍ਹਾਂ ਈ ਬੈਠੇ ਲੇਕਿਨ ਔਨਲਾਈਨ ਕਲਾਸ ਸਿਰਫ਼ ਨਾ ਦੀ ਹੈਗੀ ਏ ਮੈਂ ਸਈ ਦੱਸਾਂ ਤੇ
ਹਾਂਜੀ ਹਾਂਜੀ
ਹੈ ਕੇ ਨੀ ਕਿਉਂਕਿ ਮੇਰੀ ਵੀ ਕੁੜੀ ਨੂੰ ਲੋਕਡਾਊਨ ਵੀ ਸੀਗੀ ਨਾ ਓਨਲਾਈਨ ਕਲਾਸ ਤੇ ਓਥੋਂ ਦੀ ਓਨੇ ਕੁਛ ਨੀ ਸਿੱਖਿਆ ਜਾ ਓ ਬਸ ਇਤਨਾ ਹੀ ਚੱਲਦਾ ਰੈ ਸਭ ਕੁਛ।
ਹਾਂਜੀ ਹਾਂਜੀ
ਹੈ ਕਿ ਨਈ ਹੁਣ ਲੇਕਿਨ ਏ ਹੈ ਕਿ ਕਲਾਸ ਵਿੱਚ ਜਾ ਰੀ ਐ। ਆ ਰਈ ਏ ਚੀਜ਼ਾਂ ਸਿੱਖ ਰਈ ਏ ਸਮਝ ਰਈ ਏ। ਓ ਬਹੁਤ ਜ਼ਰੂਰੀ ਐ ਬੱਚਿਆਂ ਨੂੰ।
ਹਾਂਜੀ ਹਾਂਜੀ ਹ
ਹੈ ਕੇ ਨਈ ਹੁਣ ਜਿਵੇਂ ਮੇਰੀ ਕੁੜੀ ਚੌਥੀ ਕਲਾਸ 'ਚ ਹੇਗੀ ਐ। ਤੇ ਉਨੂੰ ਏ ਵੀ ਜ਼ਿਆਦਾ ਸਿਖਾਂਦੇ ਪਏ ਨੇ ਜਿੱਦਾਂ ਕਿ ਤੁਸੀਂ ਟਿਚਿੰਗ ਕਰਵਾ ਦੋ ਹੈ ਕੇ ਨਈ ਅ ਪਾਂਡੇ ਸਾਫ਼ ਕਰਵਾਣੇ। ਰੋਟੀ ਬਣਾਣੀ ਏ ਸਭ ਵੀ ਓਨਾ ਨੂੰ ਛੋਟੀ ਛੋਟੀ ਚੀਜ਼ਾਂ ਸਕੂਲ ਵਿੱਚ ਈ ਸਿਖਾਂਦੇ ਪਏ।
ਹਾਂਜੀ
ਕੀ ਬੱਚੇ ਨੂੰ ਅਗਰ ਕਿਸੇ ਦੇ ਉੱਤੇ ਡਿਪੈਂਡ ਨਾ ਹੋਣਾ ਪਏ ਜਿੱਦਾਂ ਬਾਅਰ ਦੇ ਬੱਚੇ ਹੁੰਦੇ ਨਾ ਉਹੋ ਜਿਹਾ ਹੀ ਸਕੂਲ ਹੈਗਾ ਹੈ ਉਹੀ ਪੈਟਰਨ ਹੈ ਲੇਕਿਨ ਵਧੀਆ ਐ। ਚਲੋ ਏ ਚੀਜ਼ਾਂ ਵੀ ਅੱਜ ਦੀ ਡੇਟ ਚ ਆਣੀਆਂ ਚਾਈਦੀਆਂ।
ਹਾਂਜੀ, ਹਾਂਜੀ ਬਾਕੀ ਏਦਾਂ ਨਾ ਸਕੂਲ ਵਾਲਿਆਂ ਨੂੰ ਐਵੇਂ ਬੱਚਿਆਂ ਨੂੰ ਚਾਈਦਾ ਵੀ ਓਥੇ ਈ ਕਰਵਾ ਕੇ ਵਰਕ ਮਤਲਬ ਬੱਚਿਆਂ ਨੂੰ ਥੋੜ੍ਹਾ ਜਿਹਾ ਪ੍ਰੀਮਾਈੰਡ ਵੀ ਹੋਣਾ ਚਾਈਦਾ ਨਾ। ਘਰ ਦੇ ਵਿੱਚੇ ਰੈ ਕੇ ਬੱਚੇ ਨੂੰ ਜੇ ਮੈਡਮ ਘਰੇ ਆ ਰੈਸਟ ਕਰਨੀ ਚਾਈਦੀ ਆ। ਅਰਾਮ ਦੀ ਵਜਾ ਮਤਲਬ ਬੱਚਿਆਂ ਨੂੰ ਓ ਵੀ ਘਰ ਦੇ ਵਿੱਚ ਬ ਕੰਮ ਦੇ ਦੇਂਦੇ ਆ ਵੀ ਤੁਸੀਂ ਕਰਕੇ ਕੇ ਅਉਣਾ
ਨਈ ਨਈ ਕਈ ਸਕੂਲ ਐਵੇਂ ਵੀ ਹੈਗੇ ਕਿ ਜੇੜੇ ਹਫ਼ਤੇ ਦੇ ਆਖਰੀ ਵਿੱਚ ਹੋਮਵਰਕ ਦੇਂਦੇ ਐ।
ਚਾਵ ਦੇ ਵਿੱਚ ਏ ਚੀਜ਼ ਆ ਵੀ ਨਾ ਤਾਂ ਛੁੱਟੀ ਹੁੰਦੀ ਆ ਸ਼ਨੀਵਾਰ ਦੀ, ਐਤਵਾਰ ਦੀ ਵੀ ਛੁੱਟੀ ਹੁੰਦੀ ਆ। ਤੇ ਜਾ ਫਿਰ ਕੋਈ ਤਿਉਹਾਰ ਆ ਗਿਆ ਓਦੀ ਛੁੱਟੀ ਹੁੰਦੀ ਆ।
ਅੱਛਾ ਜੀ। ਲੇਕਿਨ ਏ ਹੈ ਕਿ ਪੜ੍ਹਾਈਆਂ ਦਾ ਬਰਡਨ ਹੀ ਇੰਨਾ ਹੈ ਤੇ ਬੱਚਾ ਕੀ ਛੁਟ ਕੀ ਇੰਜੋਏ ਕਰੇਗਾ ਕਰੇਗਾ ਤੇ ਕੀ ਦਿਨ ਤਿਉਹਾਰ ਇੰਜੋਏ ਕਰੇਗਾ।
ਹਾਂਜੀ
ਗੱਲ ਏ ਹੈਗੀ ਐ ਕਿਉਂਕਿ ਪੜ੍ਹਾਈਆਂ ਦੇ ਬਰਡਨ ਬੌਤ ਹੈਗੇ ਬੱਚਿਆਂ ਤੇ। ਐਵੇਂ ਬੱਚੇ ਪੜ੍ਹਾਈ ਨਈ ਕਰਦੇ ਪਏ ਨੇ ਔਰ ਕਿ ਏ ਬੱਚੀ ਵੀ ਕੀ ਕਰੇ ਕਿਉਂਕਿ ਓ ਕਿਥੇ ਨਾ ਕਿਤੇ ਏ ਹੋ ਜਾਂਦੇ ਨੇ ਹੈਕ। ਹੋ ਜਾਂਦੇ ਨੇ ਓਨਾਂ ਨੂੰ ਸਮਝ ਨੀ ਆਂਦਾ ਕਿ ਕੀ ਪੜ੍ਹੀਏ ਇਗਜ਼ਾਮ ਦੇ ਟਾਈਮ ਤੇ ਤੇ ਕੀ ਨਾ ਏਕ ਤੁਸੀਂ ਫਸਟ ਸਟੈਂਡ ਤੇ ਤੁਸੀਂ ਦੇ ਬੱਚੇ ਦਾ ਬੁੱਕ ਲੈ ਕੇ ਦੇਖੋਗੇ ਨਾ ਤੇ ਇੰਨੇ ਵੱਡੇ, ਵੱਡੇ ਆਂਸਰ ਹੋਏਗੇ ਉਸਦੇ ਵਿੱਚ।
ਹਾਂਜੀ ਕਾਫੀ ਬੱਡੇ, ਵੱਡੇ ਹੁੰਦੇ ਆਪਾਂ ਨੂੰ ਵੀ ਨੀ ਪਤਾ ਲੱਗਦਾ ਕਈ ਵਾਰੀ। ਇਹਨਾ ਗੂਗਲ ਦਾ ਮਤਲਬ ਕਿ ਉਹ ਕਰਨਾ ਪੈਂਦਾ ਨਾ।
ਹਾਂ-ਹਾਂ, ਗੂਗਲ ਕਰਨਾ ਪੈਂਦਾ ਓਹੀ, ਓਹੀ, ਓਹੀ। ਏਥੇ ਟਿਊਸ਼ਨ ਜਾਂਦੇ ਨੇ ਕਿਉਂਕਿ ਟਿਊਸ਼ਨ ਤੋਂ ਬਗੈਰ ਤੇ ਪੜ੍ਹਾਈ ਕਰਾਨੀ ਬੜੀ ਔਖੀ ਹੈ ਬੱਚਿਆਂ ਨੂੰ
ਹਾਂਜੀ, ਜਿਵੇਂ ਸਕ੍ਰੈਪ ਬੁੱਕ ਓ ਸਾਰਾ ਗੂਗਲ ਤੇ ਸਰਚ ਕਰ ਕਰਕੇ ਫੇਰ ਅਸੀਂ ਬਣਾਇਆ।
ਅੱਛਾ-ਅੱਛਾ।
ਚੀਜ਼ ਕਿਵੇਂ ਬਣਨੀ ਆ ਹੁਣ ਕਦੇ ਦੇਖਿਆ ਨੀ ਤੇ ਹੁਣ ਬੱਚੇਆਂ ਨੂੰ ਹਰ ਚੀਜ਼ ਨਮੀ।
ਓ ਤੇ ਹੈ ਬੱਚਿਆਂ ਵਾਸਤੇ ਤਾਂ ਬੋਤ ਚੀਜ਼ਾਂ ਨਵੀਂ ਹੈ ਔਰ ਸਾਡਿਆਂ ਵਾਸਤੇ ਵੀ ਹੈ। ਕਿਉਂਕਿ ਸਾਡੇ ਟੈਮ ਤੇ ਖਿਲਾਰੇ ਨਹੀਂ ਸੀਗੇ। ਜੀ ਤੁਸੀਂ ਏ ਬਣਾਓ ਜੀ ਓ ਬਣਾਓ ਥੋੜਾ ਬੋਤ ਹੁੰਦਾ ਸੀ ਲੇਕਿਨ ਏਨਾ ਨੀ ਹੁੰਦਾ।
ਹਾਂ।
ਏ ਗੱਲ ਹੈ।
ਹਾਂਜੀ-ਹਾਂਜੀ। ਨੋਰਮਲ ਹੁੰਦਾ ਸੀ ਜਿਵੇਂ ਕਲਾਸ ਦੇ ਵਿੱਚ ਪੜ੍ਹਾਉਂਦੇ ਆਪਾਂ ਨੂੰ ਓ। ਚੀਜ਼ ਦਿੰਦੇ ਸੀ ਇਹ ਥੋੜਾ ਜਿਹਾ ਹਟ ਕੇ ਮਤਲਬ ਦੇ ਰਹੇ ਆ ਅੱਜਕਲ
ਹਾਂ ਬੱਚੇਆਂ ਨੂੰ ਓਈ ਪੈਲੇ ਦੀ ਜਨਰੇਸ਼ਨ ਦਾ ਵੱਖਰਾ ਸੀਗਾ ਹੁਣ ਅੱਜ ਦੀ ਜਨਰੇਸ਼ਨ ਇੱਕਦਮ ਵੱਖਰੀ ਐ ਜਿੱਦਾਂ ਦੇਖੋ ਹੁਣ ਅੱਜ ਦੀ ਜਨਰੇਸ਼ਨ ਵਿੱਚ ਤਾਂ ਐਵੇਂ ਹੈ ਕਿ ਲੈਪਟੋਪ ਤੋਂ ਬਗੈਰ ਬੱਚੇ ਕੰਮ ਨੀ ਕਰ ਸਕਦੇ ਨਾ ਪੜ੍ਹਾਈ ਕਰ ਸਕਦੇ।
ਹਾਂਜੀ, ਏਤਾਂ ਹੈਗਾ ਹੀ ਆ।
ਓ ਤੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਵੀ ਛੇਤੀ ਸਿਖਾ ਦਿੰਦੇ ਨੇ ਕੰਪਿਊਟਰ ਰੋਬੋਟਿਕ।
ਹਾਂਜੀ-ਹਾਂਜੀ। ਬਾਕੀ ਬੱਚਿਆਂ ਦਾ ਬੋਤ ਓ ਔਖਾ ਹੋਇਆ ਪਿਆ ਨਿਗਾ ਤੇ ਬੋਤ ਫ਼ਰਕ ਪੈ ਰਿਹਾ ਬੱਚੇਆਂ ਦੇ
ਓ ਤੇ ਹੈ ਬੱਚੇ ਕੀ ਕਰੇ ਖੇਲੇ ਕੂਦੇੇ ਪੜ੍ਹਾਈਆਂ ਤੇ ਜ਼ੋਰ ਲੈਲੇ ਆਪਣੇ-ਆਪ ਤੇ ਹੈ ਕੇ ਨੀ ਹੁਣ ਪੜ੍ਹਾਈ ਕਰੋ ਫਤੇ ਥੋੜੇ ਜਿਹੇ ਵੱਡੇ ਹੋਏ ਕੰਮਕਾਰ ਆ
ਹਾਂਜੀ।
ਬਸ ਇੱਕ ਰੇਸ ਵਿੱਚ ਭੱਜੀ ਜਾਂਦੇ ਨੇ। ਬੱਚੇ ਜੇੜਾ ਕਿ ਬੱਚੇਆਂ ਨੂੰ ਥੋੜਾ ਜਿ ਆਰਾਮ ਦੇਣਾ ਚਾਈਦਾ ਮੈਂਟਲੀ ਤੇ ਆਰਾਮ ਦੇ ਨੀ ਪਾਂਦੇ ਨੇ ਸਕੂਲ ਵਾਲੇ ਵੀ
ਘਰੇ ਹਾਂਜੀ, ਹਾਂਜੀ, ਹਾਂਜੀ।
ਓਹੀ ਇਹ ਗੱਲ ਐ।
ਹਾਂਜੀ, ਬੋਤ ਬੱਚੇਆਂ ਦੇ ਵੀ ਏ ਹਾਲ ਏ। ਫਾਸਟ ਹੋ ਗਿਆ ਨਾ ਤੇਜ਼ ਹੋ ਗਿਆ ਜ਼ਮਾਨਾ।
ਤੇ ਬੋਤ ਚੀਜ਼ਾਂ ਸਮਝਦੀ ਨੀ ਬੜੀ ਔਖੀ ਹੈ।
ਹਾਂਜੀ।
ਹੈ ਕੇ ਨਹੀਂ ਓ ਗੱਲ ਹੈ ਠੀਕ ਹੈ ਚਲੋ ਤੁਹਾਡੇ ਨਾਲ ਗੱਲ ਕਰਕੇ ਬੋਤ। ਵਧੀਆ ਲੱਗਿਆ।
ਹੈ ਕੇ ਨਈ ਏਸ ਤਰ੍ਹਾਂ ਹੀ ਕਾਲ ਕਰਦੇ ਰਿਹਾ ਕਰੋ ਗੱਲ ਕਰਦੇ ਰਵਾਗੇ।
ਹਾਂਜੀ, ਹਾਂਜੀ ਮੈਨੂੰ ਵੀ ਬੋਤ ਵਧੀਆ ਲੱਗਿਆ।
ਠੀਕ ਹੈ ਜੀ
ਹਾਂਜੀ ਚਲ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ
ਚਲ ਠੀਕ ਆ